ਸਸੀਕਾਲ ਦੀਦੀ ਜੀ।
ਹੈਲੋ
ਸਸੀਕਾਲ ਦੀਦੀ ਜੀ
ਸਾਸਰੀਕਾਲ ਜੀ ਵੀਰੇ ਕਿੱਦਾਂ।
ਵਧੀਆ ਦੀਦੀ ਤਸੀ ਸੁਣਾਓ?
ਮੈਂ ਵੀ ਵਧੀਆ ਕੀ ਕਰਦੇ ਪਏ ਸੀ।
ਬਸ ਘਰ ਦੀਦੀ ਟੀ ਵੀ ਦੇਖਦਾ।
ਟੀ ਵੀ ਵੇਖਦੇ ਸੀ।
ਹਾਂਜੀ ਟੀ ਵੀ ਵੇਦਾ ਪਿਆ ਸਾ। ਬਸ ਹੁਣੇ ਸਫ਼ਾਈ-ਸੁਫਾਈ ਕਰਦੇ ਪਏ ਆ। ਰੋਟੀ-ਰੂਟੀ ਖਾਵਾਂਗੇ ਥੋ ਦੇ ਤੱਕ
ਵਹਿਕਲੀ ਹੋਰ ਸੁਣਾਓ ਤੁਹਾਡਾ ਹਾਲ-ਚਾਲ?
ਹਾਲ-ਚਾਲ ਠੀਕ ਐ ਗਲਾ ਬੈਠਾ ਹੋਇਆ ਜੀ। ਅੱਜ
ਗਲਾ ਬੈਠਾ ਔਰ ਨਵੀ-ਤਾਜ਼ੀ ਕੁਸ਼
ਬਸ ਨਵੀਂ ਤਾਜ਼ੀ ਕੀ ਮੰਮੀ ਨਹਾਂ ਰਹੇ ਨੇ। ਹੁਣ ਨਾ ਕੇ ਵੈਸੇ ਦੁਕਾਨ ਤੇ ਜਾਣਗੇ।
ਅੱਛਾ ਜੀ।
ਹਾਂਜੀ।
ਮੈਂ ਤਾਂ ਅਹ ਦੀਵਾਲੀ ਦੇ ਸਫ਼ਾਈ
ਹਜੇ ਕਿਤੇ ਦੀਵਾਲੀ ਨਾਲ ਚਾਰ ਪੰਜ ਮਹੀਨੇ ਪਏ ਨੇ। ਇਸ ਤੋਂ ਪਹਿਲਾਂ ਸਾਡੀ ਇਸ ਤੋਂ ਪਹਿਲਾਂ ਸਾਡੀ ਗਣੇਸ਼ ਪੂਜਾ ਆ ਜਾਣੀ ਏ। ਗਣੇਸ਼ ਪੂਜਾ ਤੇ ਫਿਰ ਆਪਾਂ
ਹਾਂ ਸੱਚੀ ਗ ਗਣੇਸ਼ ਪੂਜਾ ਵੀ ਤਾਂ ਆਣ ਵਾਲੀ ਏ। ਗਣੇਸ਼ ਪੂਜਾ ਤੋਂ ਮਜ਼ੇ ਬੜੇ ਕਰਨੇ ਐਸਾ ਨਾ ਇਸ ਵਾਰ ਮੰਮੀ ਨੂੰ ਕਹੋਗੀ ਗਨੇਸ਼ ਜੀ ਦੀ ਮੂਰਤੀ
ਹਾਂ, ਇਸ ਵਾਰ ਗਣੇਸ਼ ਜੀ ਦੀ ਮੂਰਤੀ ਵੀ ਵੱਡੀ ਲਿਆਵਾਂਗੇ‌ ਇਸ ਵਾਰ ਨਾ ਇਸ ਵਾਰ ਨਾ ਇੱਕ ਦਿਨ ਮਹੀਨਾ ਪਹਿਲੇ ਜਾ ਕੇ ਪਸੰਦ ਕਰਾਂਗੇ। ਫਿਰ ਉਹਨੂੰ ਉੱਥੇ ਆਇਆਗੇ ਜਿੰਮ ਆਪਣੀ
ਉਹੀ ਤੇ ਨਾ ਇਸ ਵਾਰੀ ਆਪਾਂ ਟਾਈਮ-ਟਾਈਮ ਤੇ ਜਾਣੇ ਸੋਹਣੀਆਂ ਮੂਰਤੀਆਂ ਵੀ ਨੀ ਮਿਲਦੀਆਂ।
ਚਲੋ ਕੋਈ ਨੀ ਭਗਵਾਨ-ਭਗਵਾਨ ਹੀ ਹੁੰਦੇ ਨੇ। ਭਗਵਾਨ ਜਿਹਨਾ ਦੇ ਧਿਆਣਾ ਆਉੁਦਾ ਉਹਨਾ ਦਾ ਧਿਆਣਾ ਆਉਂਦਾ।
ਹਾਂ ਆਪਾਂ ਨਾ-ਨਾ ਕਰਦੇ ਤਾਂ ਵੀ ਸਾਡੇ ਗਣੇਸ਼ ਜੀ ਆ ਹੀ ਜਾਂਦੇ ਨੇ।
ਹਾਂਜੀ ਉਹ ਤੇ ਗੱਲ ਹੈਗੀ ਏ।
ਹੋਰ ਦੱਸੋ ਕੀ ਕਰਦੇ ਪਏ ਹੋ?
ਹੋਰ ਸਟੱਡੀ ਚੱਲਦੀ ਕਿਵੇਂ ਤੁਹਾਡੀ
ਸਟੱਡੀ ਠੀਕ ਚੱਲਦੀ ਪਈ ਏ। ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਹੋ ਹੁਣ?
ਮੈਂ ਬੱਸ ਆਈ ਟੀ ਏ ਦੇ ਫਾਰਮ ਭਰੇ ਨੇ ਇੱਕ-ਦੋ ਤਰੀਕ ਇੱਕਲਾ ਇੱਕ ਤੋਂ ਤ ਮੈਂ ਟਰੇਡ ਪਾਰ ਦੇਣੀ ਏ। ਫਿਰ ਜੁਲਾਈ ਦੀ ਸਟਾ ਜੁਲਾਈ ਦੀ ਮਤਲਬ ਵਿੱਚ ਕੋ ਕਲਾਸਾਂ ਸਟਾਟ ਹੋਣਗੀਆਂ ਪੰਦਰਾਂ ਤੋਂ
ਕੀ-ਕੀ ਤੁਸੀਂ।
ਮੈਂ ਇਲੈਕਟ੍ਰੀਸ਼ਨ ਦਾ ਲਿੱਤਾ ਐ ਜੀ ਬਿਜਲੀ ਵਾਸਤੇ ਇੱਕ ਫਰਿੱਜ ਏ ਸੀ ਵਾਲਾ ਹੋ ਗਿਆ।
ਹਾਂ ਇਹਨਾਂ ਦੇ ਕੰਮ ਵਾਧੂ ਨੇ, ਗਰਮੀਆਂ ਚ ਆ ਕੇ ਇਹਨਾਂ ਦੇ ਕੰਮ ਵਾਧੂ ਚੱਲਦੇ ਰਹੇ ਨੇ।
ਹਾਂਜੀ, ਅੱਜ ਤਾਂ ਗਰਮੀ ਵੀ ਬਹੁਤ ਹੋਈ ਵੀਏ ਰੱਬ
ਬਸ ਪੁੱਛੋ ਨਾ, ਤੜਕੇ ਤੋਂ ਬਸ ਮੀਂਹ ਪੈਣਗੇ।
ਹਾਂਜੀ ਮੀਂਹ ਨੀ ਪੈਂਦਾ ਪਿਆ ਏਡੀ ਗਰਮੀ ਹੋਈ ਪਈ ਐ ਬਸ ਬੁਰਾ ਹਾਲ ਪਿਆ।
ਹੋ ਰੋਟੀ- ਰੋਟੀ
ਬਸ ਹੁਨ ਰੋਟੀ ਵੀ ਨੇ ਖਾਂਨੇ ਹਚੌਲ- ਚੂਲ ਬਣਾਉਣਗੇ ਸ਼ਾਇਦ।
ਅੱਚਾ ਚੋਲ ਬਣਾਨਗੇ।
ਚੋਲ- ਚੂਲ ਖਾਲਾ ਗੇ। ਔਰ ਤੁਸੀਂ ਸੁਣਾਓ, ਕਿਵੇਂ ਚੱਲਦੀ ਸਟੱਡੀ- ਸਟੁਡੀ ਕਿੱਥੇ ਤੱਕ ਪੜ੍ਹੇ ਜੇ।
ਹੁਣ ਤਾਨੂੰ ਪਤਾ ਤੇ ਹੈਗਾ, ਮੈਂ ਬੈਚਲਰ ਕੀਤੀ ਬੀ ਕੌਮ ਤੱਕ।
ਅੱਛਾ ਜੀ -ਅੱਛਾ ਜੀ ਹੋਰ ਪੜੋਸੀ ਤਾਡੇ ਠੀਕ- ਠਾਕ
ਗੁਵਾਂਢ ਕਿਵੇਂ ਦੇ ਹੁੰਦੇ ਨੇ‌।
ਉਹ ਤੇ ਹੈਗਾ ਜੀ ਗਲੀ- ਗਵਾਂਡ ਦੇ ਵਰਤਣ ਜੋੋਗੇ ਨੀ ਹੈਗੇ ਜੀ।
ਮੈਨੂੰ ਕਿਹੜੇ ਪਸੰਦ ਨੇ।
ਪਸੰਦ ਨੇ। ਹਾਂਜੀ-ਹਾਂਜੀ ਕੋਈ ਗੱਲ ਨੀ ਚਲੋ ਜੀ, ਰੱਬ ਭਲਾ ਕਰੇ ਜੇ।
ਤਾਡੇ ਤੁਸੀਂ ਆਪ ਤਾਡੀ ਦੁਕਾਨ ਹੈਗੀ ਦੁਕਾਨ ਤੇ ਕੀ-ਕੀ ਸਮਾਨ ਪਾਇਆ ਤੁਸੀਂ?
ਸਾਡੀ ਦੁਕਾਨ ਤੇ ਜੀ ਆ ਟੋਪਸ- ਟੂਪਸ ਹੈਗੇ ਨੇ ਕੰਨਾ ਦੇ, ਚੱਪਲਾਂ ਹੈਗੀਆਂ ਨੇ ਪਲਾਸਟਿਕ ਦਾ ਸੋਦਾ ਹੈਗਾ ਜੀ, ਥੋੜਾ ਬਹੁਤਾ ਪਰਸ ਪੁਰਸ ਹੈਗੇ ਨੇ ਖਲੋਣੇ ਹੈਗੇ ਨੇ ਜੀ।
ਆਛਾ ਜੀ ਪਲਾਸਟਿਕ ਦਾ ਸਮਾਨ ਤਾਡੇ ਕੋਲ਼।
ਹਾਂਜੀ-ਹਾਂਜੀ ਪਲਾਸਟਿਕ ਦਾ ਸਮਾਨ ਹੈਗਾ ਵੇ। ਕੁੜੀਆਂ ਦਾ ਵੀ ਹੈਗਾ ਮੁੰਡਿਆਂ ਦਾ ਪਰਸ ਹੈਗਾ ਮੁੰਡਿਆਂ ਦੀਆਂ ਚੱਪਲਾਂ ਹੈਗੀਆਂ ਨੇ ਜੀ।
ਆਹ ਸਾਰਾ ਸਮਾਨ ਮਿਲ ਜਾਂਦਾ, ਕਿੰਨੀ ਵੱਡੀ ਦੁਕਾਨ ਏ?
ਦੁਕਾਨ ਸਾਡੀ ਜੀ ਬਹੁਤ ਵੱਡੀ ਐ ਜੀ ਸ਼ਾਹਬਾਦ ਮਤਲਬ ਤੀਜੇ- ਚੌਥੇ ਨੰਬਰ ਤੇ ਆਂਦੀ ਐ। ਹੁਣ ਚਾਈਦੀ ਜੀ।
ਅੱਛਾ ਕੈਂ -ਕਿਸ ਪਾਸੇ ਪੈਂਦੀ ਦੁਕਾਨ ਆ ਵਾਲੀ।
ਏਹ ਜੀ ਕਿ ਸ਼ਾਹਬਾਦ ਜ- ਜਦੋਂ ਵੀ ਸ਼ਾਹਬਾਦ ਆਓਗੇ ਨਾ ਜੀ
ਹਾਂਜੀ।
ਸ਼ਾਹਬਾਦ ਆ ਕੇ ਤੁਸੀਂ ਪੁੱਛਣਾ ਰਾਜਪੁਰ ਦੀਪੂ ਕੋਲ ਜਾਣਾ ਜੀ। ਹਾਂਜੀ ਰਾਜਪੁਰ ਓਦੇ ਖੱਬੇ ਸੈਡ ਮੁੜਦੀ ਸੱਜੇ ਸੈਡ ਮੁੜਦੀ ਗਲੀ। ਆਪਾਂ ਸੱਜੇ ਸੈਡ ਮੁੜਨਾ ਦੇ। ਓਦੇ ਥੋੜੇ ਜੇ ਅੱਗੇ ਜਾ ਕੇ ਜੀ ਗੁਰਦੁਆਰਾ ਸਾਹਿਬ ਹੈਗੇ ਨੇ ਜੀ ਓਦੇ ਨਾਲ ਈ ਦੁਕਾਨ ਹੈਗੀ ਜੀ ਦਿੱਲੀ ਫੈਸ਼ਨ ਮੇਲਾ। ਹਾਂਜੀ ਜੜ ਚ ਹੈਗੀ। ਗੁਰਦੁਆਰਾ ਸਾਹਿਬ ਦੇ ਨਾਲ।
ਗੁਰਦੁਆਰੇ ਬਾ ਗੁਰਦੁਆਰੇ ਦਾ ਨਾਮ ਕੀ ਏ?
ਗੁਰਦੁਆਰੇ ਦਾ ਨਾਮ ਬੰਦਾ ਦੀ-ਬੰਦਾ ਦੀਪ ਸਿੰਘ ਬਹਾਦਰ।
ਐਹ ਬਾਬਾ ਦੀਪ ਸਿੰਘ ਜੀ।
ਹਾਂਜੀ-ਹਾਂਜੀ।
ਅੱਛਾ ਜੀ, ਨਾਮ ਕੀ ਦੁਕਾਨ ਦਾ ਵੈਸੇ?
ਦੁਕਾਨ ਦਾ ਨਾਮ ਹੈਗਾ ਦਿੱਲੀ ਫੈਸ਼ਨ ਮੇਲਾ ਹੈਗੀ ਐ ਜੀ।
ਦਿੱਲੀ ਫੈਸ਼ਨ ਮੇਲਾ, ਅੱਛਾ ਜੀ। ਤੁਸੀਂ ਨੀ ਜਾਦੇ ਫਿਰ ਦੁਕਾਨ ਤੇ ਨਾਲ ਮਦਦ ਕਰਾ ਦਿਓ ਆਪਣੀ ਮੰਮੀ ਹੋਰ ਦੀ।
ਓਹ ਮੈਂ ਉਦੋਂ ਜਾਂਦਾ ਜੀ ਜਦੋਂ ਅਹ ਸੰਡੇ ਨੂੰ ਜਾਂਨਾ ਕਿਉਂਕਿ ਸੰਡੇ ਨੂੰ ਨਾ ਮੰਮਾ ਫਿਰ ਘਰੇ ਕੰਮ ਕਰਦੇ ਮੈਂ ਸੰਡੇ ਨੂੰ ਜਾਂਨਾ ਜੀ ਜ਼ਿਆਦਾਤਰ।
ਹਾਏ, ਸੌਖਾ ਹੋਜੇ ਨਾ ਗੇ ਕਈ ਦਮ ਇਕਦਮ ਆ ਲੋਕੀ ਆ ਜਾਂਦੇ ਨੇ।
ਗਰਮੀ ਨਾ ਹੁੰਦੀ ਮੈਂ ਚਾਹੇ ਦੁਕਾਨ ਤੇ ਚਲਾ ਜਾਆ ਕਰਦਾ ਗਰਮੀ ਹੁੰਦੀ ਇਸ ਕਰਕੇ ਦਿਲ ਜਾ ਨੀ ਕਰਦਾ ਜੀ ਘਰੋਂ ਬਾਰ ਨਿਕਲਨ ਦਾ। ਅਗਰ ਗਰਮੀ ਨਾ ਹੋਏ ਮੈਂ ਤੇ ਫਿਰ ਉੱਥੇ ਈ ਬੈਠਾ ਰਹਾ ਸਾਰਾ ਟੈਮ।
ਹਾਂਜੀ
ਹਾਂ ਗਰਮੀ ਬੜੀ ਹੁੰਦੀ ਤਾਂਹੀਓ ਮੈਂ ਫ਼ੇਰ ਰ ਘਰੇ ਹੀ ਰਹਿਣਾ ਵਾ।
ਹਾਂ ਗਰਮੀ ਤਾਂ ਬਹੁਤ ਏ
ਗਰਮੀ ਬਹੁਤ ਹੋਈ ਪਈ ਜੀ ਕੀ ਕਰੀਏ ਬਸ ਜੀ ਕੋ ਟੀ ਵੀ ਲਾ ਕੇ ਬੈਠੇ ਹੋਏ ਆ ਜੀ ਗਲ਼ੀ ਦੇ ਕੈਮਰੇ ਕੂਮਰੇ ਵਹਿੰਦੇ ਪਏ ਆ
ਰੱਬ ਪਤਾ ਨੀ ਮੀਂਹ ਕੀਦੋਂ ਪਾਏਗਾ
ਦੱਸਿਆਂ ਹੋਇਆ ਜੀ ਮੈਂ ਸੁਣਿਆ ਸੋਮਵਾਰ ਤੋਂ ਮੀਂਹ ਪੈਣਾ
ਪਤਾ ਨੀ ਆਂਦਾ ਤਾਂ ਹੈ ਨੀ ਨਾ ਫ਼ੇਰ ਤਾਂਈ ਪਤਾ ਲੱਗੇ ਮੀਂਹ ਆਏ
ਹਾਂਜੀ ਉਹ ਤਾਂ ਗਰਮੀ ਬਹੁਤ ਹੋਈ ਪਈ ਐ ਰੱਬ ਥੋੜ੍ਹੀ ਜੀਹੀ ਠੰਡ ਪਏਗੀ ਤਾਹੀਂ ਨਾ ਸਟਾਵਨ ਕਥੋਂ ਸਟਾਟ ਵੈਸੇ ਹੈਂ ਦੀਦੀ ਸਟਾਵਨ ਕੋਂ ਸਟਾਟ ਏ
ਸਾਵਣ ਤੈਨੂੰ ਪਤਾ ਅਗਲੇ ਮਹੀਨੇ ਤੋਂ ਸਟਾਰਟ ਹੁੰਦੇ ਨੇ
ਅਗਲੇ ਮਹੀਨੇ ਤੋਂ ਸਟਾਰਟ ਹੋਣਗੇ ਜੀ ਆਹ ਕਿੰਨੇ ਮਹੀਨੇ ਮਹੀਨੇ ਤੋਂ ਹੁੰਦੇ ਨੇ ਪੂਰੇ ਕ ਕਿੰਨੇ ਦਿਨ ਤੋਂ ਹੁੰਦੇ ਨੇ ਜੀ
ਉਪਰਾ ਮਹੀਨਾ ਚੱਲਦਾ ਐ ਸਾਵਣ ਦਾ ਸੌਣ ਦਾ ਮਹੀਨਾ ਸੋਂਣ ਦਾ ਮਹੀਨਾ
ਅੱਛਾ ਸਾਵਣ ਦਾ ਮਹੀਨਾ ਅੱਛਾ ਜੀ -ਅੱਛਾ ਜੀ।
ਸੌਣ ਸੌਣ ਦੀ 'ਚ 'ਗਾਣੇ ਵੀ‌ ਕਿੰਨੇ ਬਣੇ ਨੇ ਸੌਣ ਦੀ ਛੜੀ ਏ ਸੌਣ ਦੀ ਛੜੀ
ਹਾਂ ਸੌਣ ਦੀ ਛੜੀ ਵੇ ਸੌਣ ਦੀ ਛੜੀ ਤੂੰ ਵੀ ਕੋਠੇ ਤੇ ਚੜੀ ਮੈਂ ਵੀ ਛੱਤ ਤੇ ਚੜੀ।
ਹਾਂ ਬੜੇ ਸੋਹਣੇ ਗਾਣੇ ਬਣੇ ਹੋਏ ਨੇ ਇਹਦੇ ਉੱਪਰ
ਬ ਗਾਣੇ ਤੇ ਬਹੁਤ ਨੇ ਜੀ ਪੰਜਾਬੀ ਹਜੀ ਮੇਰਾ ਫੇਵਰੇਟ ਸਿੰਗਰ ਤੇ ਵੈਸੇ ਕੋਈ ਨੀ ਹੈਗਾ ਕਿਸੇ ਟੈਮ ਚ ਪਹਿਲੇ ਹੈਗੇ ਸਾਨੂੰ ਹੁਣ ਕੋਈ ਨੀ ਹੈਗਾ।
ਅੱਛਾ। ਬੀ ਗਾਣੇ ਵਧੀਆਂ ਨੇ ਇੱਕਦਮ ਹਿਰਦੇ ਨੂੰ ਚੁਣਦੇ ਨੇ
ਹਾਂਜੀ ਗਾਣੇ ਬੜੀ ਹ ਹੁ ਤੋਪੀ ਤਾਂ ਹੈਗੀ ਪੰਜਾਬ ਇੰਟ ਹੋਰ ਕਿੱਥੇ ਹੈਗੀ ਜੇ ਉਹ ਦੂਜੇ ਨੰਬਰ ਇੰਡੀ ਆ ਜਾਂਦੀ ਹੈ ਪਹਿਲੇ ਨੰਬਰ ਚ ਸ਼ਇਦ ਹਿੰਦੀ ਆ ਜਾਂਦੀ ਹੈ ਬਾਅਦ ਮੈਨੂੰ ਆ ਇਹਨਾਂ ਤੇ ਪਤਾ ਕੁ ਨੀ ਜੀ ਹੁਣ
ਪਾਕਿਸਤਾਨੀ ਵੀ ਗਾਣੇ ਸੁਣੇ ਹੁੰਦੇ
ਪਾਕਿਸਤਾਨ ਦੇ ਗਾਣੇ ਵਧੀਆਂ ਹੁੰਦੇ ਨੇ ਜੀ ਔਰ ਕੁਛ
ਬਾਕੀ ਕੁਛ ਨੀ ਵਧੀਆਂ ਹੈਗਾ
ਹਾਂਜੀ ਉਹ ਤੇ ਗਾਣੇ ਵਧੀਆਂ ਨੇ
ਹਾਂਜੀ।
ਹਾਂਜੀ- ਹਾਂਜੀ- ਹਾਂਜੀ ਹੋਰ ਰੋਟੀ- ਰੂਟੀ ਖਾ ਲੀ ਤੁਸੀਂ
ਬਸ ਮ ਆ ਰੋਟੀ ਖਾਵਾਂਗੇ ਗਰਮੀ ਚ ਦਿਲ ਵੀ ਨੀ ਕਰਦਾ ਰੋਟੀ ਖਾਣ ਦਾ
ਹਾਂਜੀ ਗਰਮੀ ਚ ਦਿਲ ਨੀ ਕਰਦਾ ਜੀ ਰੋਟੀ ਖਾਣ ਦਾ ਹੋਰ ਰਾਤੀਂ ਫ਼ੇਰ ਕਿਹੜੀ ਫ਼ਿਲਮ ਵੇਖੀ ਜੀ
ਤੇ ਰਾਤੀ ਆਪਾਂ ਵੇਖੀ ਸੀ ਓ ਮਾਈ ਗੋਡ
ਅਹ ਵਧੀਆਂ ਫ਼ਿਲਮ ਸੀ ਜੀ
ਹਾਂ ਇਕਦਮ ਵਧੀਆ ਫ਼ਿਰ ਬਗਵਾਨ ਦੇ ਉੱਪਰ ਬਣੀ ਸੀ ਇੱਕ ਬੰਦਾ ਬਗਵਾਨ ਨੂੰ ਮੰਨਦਾ ਨੀ ਸੀ
ਜੀ ਹਾਂਜੀ
ਹੈਂ ਉਹਦੇ ਬਾਰੇ ਦੱਸਿਆਂ ਕਿ ਇੱਕ
ਹੀਰੋ ਕੌਣ ਫ਼ਿਲਮ ਦਾ ਹੀਰੋ ਕੌਣ ਸੀ
ਆਏ ਸੀ ਪਰਵੇਸ਼ ਨਲਵਾਲ
ਪਰਵੇਸ਼ ਕੁਮਾਰ
ਹਾਂਜੀ।
ਅੱਛਾ ਜੀ ਅੱਛਾ ਅੱਛਾ ਜੀ ਔਰ ਫਿਲਮ ਚ ਤੁਹਾਨੂੰ ਸਮਝ ਕੀ ਆਇਆਂ ਸੀ ਜੀ
ਸਮਝਦਾ ਸੀ ਕਿ ਅੰ ਅੰਧ ਵਿਸ਼ਵਾਸ ਈ ਨੀ ਕਰਨਾ ਚਾਹੀਦਾ ਲੋਕੀਂ ਕਹਿੰਦੇ ਨਾ ਜਲ ਲਗਾ 'ਚ' ਕੋਈ ਮੰਦਿਰ ਬਣਦਾ ਓਦੇ ਪਾ ਪਾਠ ਪੂਜਾ ਕਰਦੇ ਨੇ
ਹਾਂਜੀ-ਹਾਂਜੀ ਹਾਂਜੀ- ਹਾਂਜੀ
ਭਲ ਭਗਵਾਨ ਇੱਕ ਹੀ ਹੈਗਾ, ਆਪਾਂ ਉਹ ਦਿਲ 'ਚ' ਹਾਰੇ ਇਨਸਾਨ ਵਿੱਚ ਭਗਵਾਨ ਦਾ
ਹਾਂਜੀ- ਹਾਂਜੀ, ਹਾਂਜੀ ਸਹੀ ਕਹਿ ਰਹੇ ਜੀ। ਹੋਰ ਤੁਹਾਡੇ ਡੈਡੀ ਠੀਕ ਨੇ ਜੀ।
ਹਾਂ ਬਟ ਡੈਡੀ ਵੀ ਕੰਮ ਤੇ ਗਏ ਹੋਏ ਨੇ।
ਕਿਸ ਟਾਇਮ ਗਏ ਸਨ, ਸਵੇਰੇ ਕੌਣ ਛੱਡ ਕੇ ਆਇਆ?
ਮੇਰੇ ਭਰਾ ਹੀ ਛੱਡ ਕੇ ਆਉਂਦਾ ਸਵੇਰੇ
ਹਾਂਜੀ, ਗਰਮੀਤ ਜੀ ਤੁਹਾਡਾ ਭਰਾ ਬੜਾ ਮਿਹਨਤੀ ਐ ਨਾ।
ਓ ਹਾਂ ਭਰਾ- ਭਰਾ ਬਹੁਤ ਮਿਹਨਤੀ ਆ ਮੇਰਾ ਬਹੁਤ।
ਹਾਂਜੀ, ਤੁਹਾਡਾ ਭਰਾ ਬਹੁਤ ਮਿਹਨਤੀ ਏ।
ਬਹੁਤ ਜ਼ਿਆਦਾ ਪਤਾ ਨੀ ਇੰਨਾ ਮਿਹਨਤੀ ਕਦੇ ਵੇਖੇ ਕੋਈ ਨੀ ਇੰਨਾ ਮਿਹਨਤੀ ਭਰਾ
ਉਹ ਮਾ- ਪਿਓ ਦੀ ਜਿਹੜਾ ਸੇਵਾ ਕਰਦਾ ਹੈ ਭੈਣ ਨੂੰ ਜਿਹੜਾ ਪੂਜਦਾ ਐ।
ਹਾਂ ਬਹੁਤ ਮਾਂ ਪਿਉ ਨੂੰ ਬੜਾ ਪੂਜਦਾ ਐ। ਕਹਿੰਦੀ ਪੈਰ, ਪੈਰ ਧੋ- ਧੋ ਕੇ ਪੀਂਦਾ।
ਹਾਂਜੀ ਇਹਨਾਂ ਸੰਸਕਾਰੀ ਭਰਾ ਤਹਾਨੂੰ ਕਦੀ ਮਿਲਣਾ ਜ਼ਿੰਦਗੀ 'ਚ ਜੀ।
ਹੋ ਪੰਜਾਬੀ ਮਤਲਬ ਪੰਜਾਬੀ ਉਹ ਇੱਕ ਖਾਸ ਗਾਣਾ ਪਸੰਦ ਹੋਏਗਾ।
ਪੰਜਾਬੀ 'ਚ ਜੀ ਮੇਰਾ ਗਾਣੇ ਤਾਂ ਮੈਨੂੰ ਤਲਵਿੰਦਰ ਦੇ ਹੀ ਵਧੀਆ ਲੱਗਦੇ ਨੇ ਜੀ। ਅੱਜ- ਕੱਲ ਤਾਂ ਮੈਂ ਤਲਵਿੰਦਰ ਦੇ ਹੀ ਗਾਣੇ ਸੁਣਦਾ ਪਿਆ ਵਾਂ।
ਅੱਛਾ
ਹਾਂਜੀ
ਤੇ ਨਾ ਆਪਾਂ ਪੰਜਾਬੀ ਗਾਣੇ ਵਿੱਚ ਨਾ ਇੱਕ ਨਾ ਛੁਪਛ ਛੁਪਾਂਦੇ ਨੇ ਸਾਨੂੰ ਭੈਣ ਆਪ ਇਨਾ ਕਰਦੇ ਕਿ ਸਮਝ ਹੁੰਦੀ ਕਿ ਗਾਣੇ ਪਿੱਛੇ ਕੀ ਆਉਦਾ ਐ। ਸਮਝ ਆਂਦੀ ਐ ਕਿ ਗਾਣੇ ਦੇ ਸ਼ਬਦ ਕੀ ਹੁੰਦੇ ਨੇ।
ਇਹ ਸੀ ਸਿੱਧੂ ਮੂਸੇਵਾਲਾ ਕਰਦਾ ਸੀ ਇਹ ਕੰਮ। ਸਿੱਧੂ ਮੂਸੇ ਗਾਣੇ 'ਚ ਹਰ ਕੋਡ ਵਰਡ ਸਮਝ ਆਂਦਾ ਸੀ। ਸਿੱਧੂ ਮੂਸੇ ਆਲਾ ਸੱਚ ਲਿਖਦਾ ਸੀ ਹਰਕਤ ਲੱਗਦਾ ਸੀ।
ਉਦੇ ਵਾਸਤੇ ਬੰਦੂਕਾਂ ਪਾਉਣਗੇ ਸ਼ਰਾਬਾਂ ਪਾ ਦੇਣਗੇ ਜੀ ਗਾਣੇ ਚੱਜਦੇ ਗਾਂਦੇ ਕੋ ਨੀ।
ਹਾਂ ਐ ਵੀ ਏ ਬਸ ਤਰੱਕੀ ਕੋਈ ਜਰਦਾ ਨੀ ਬਚਾਰੇ ਨੂੰ ਮਾਰ ਦਿੱਤਾ।
ਹਾਂਜੀ ਸਭ ਤੋਂ ਵਧੀਆ ਸਿੰਗਰ ਦਾ ਸੀ ਪੰਜਾਬੀ ਇੰਡਸਟਰੀ ਦਾ। ਉਸ ਤੋਂ ਬਾਅਦ ਤਾਂ ਕੋਈ ਸਿੰਗਰ ਆਇਆ ਨੀ। ਹੁਣ ਬਸ ਜਿਹੜਾ ਆਹ ਦਲਜੀਤ ਦੁਸਾਂਝ ਚੜ੍ਹਦਾ ਫਿਰਦਾ ਜੀ ਉਹ ਵੀ ਗਾਣੇ ਗਾਂਦਾ। ਉਹ ਵੀ ਬਸ ਬੋਲੀਵੁੱਡ ਕਰਕੇ ਚੜਿਆ ਫਿਰਦਾ। ਕਿਉਂਕਿ ਹਿੰਦੀ ਗਾਣੇ ਤਾਂ ਹਿੰਦੀ ਵੀ ਸੁਣਦੇ ਨੇ। ਇਸ ਕਰਕੇ ਉਹ ਚੜਿਆ ਫਿਰਦਾ। ਸਾਰੇ
ਹਾਂ ਦਲਜੀਤ ਦੁਸਾਂਝ ਵੀ ਐੰਵੇ ਦਾ ਹੀ ਏ। ਕਿੰਦਾ ਮੈਨੂੰ ਸਮਝ ਆ ਜਾਂਂਦੇ ਕੋਈ ਇਹਦੇ ਪਿੱਛੋਂ ਉਹ ਵੀ ਨੀ ਹੈਗਾ। ਕੀ ਇਹ ਗਾਣੇ ਦਾ ਮਤਲਬ ਕੀ ਸਮਝਣਾ ਚਾਹਦਾ ਜਨਤਾ
ਉਹ ਤੇ ਹੈਗਾ ਬਸ ਆਏ ਹੁਣ ਇਹਨੂੰ ਹਾਂ ਜਦੋਂ ਦਾ ਬੋਲੀਵੁੱਡ 'ਚ ਆਇਆ ਜਿਸ ਤਰਾਂ ਥੋੜ੍ਹਾ ਜਿਹਾ ਫੇਮਸ ਹੋਇਆ ਫਿਰਦਾ ਬੋਲੀਵੁੱਡ ਕਰਕੇ
ਬਸ ਹਾਂ ਚਲ ਜਗ੍ਹਾ -ਜਗ੍ਹਾ ਸ਼ੋਅ ਕਰਦਾ ਫਿਰਦਾ ਬਸ।
ਆਹ ਰਸੋਈ 'ਚ ਹੁਣ ਕੀ ਕਰਦੀ ਪਈ ਆ ਮੰਮੀ।
ਫਿਰ ਰਸੋਈ 'ਚ ਮੰਮੀ ਚੋਲ ਬਣਾਏਗੀ।
ਨਮਕੀਨ ਚੌਲ ਕੇ ਸਿੰਪਲ।
ਆ ਹੀ ਬ ਸਿੰਪਲ ਤੇ ਗਰਮੀ ਰੋਟੀ ਤੋਂ ਬਣਦੀ ਕੋ ਨੀ ਮੰਮੀ ਕੋਲ ਵੀ।
ਹਾਂਜੀ ਉਹ ਤਾਂ ਹੈ ਗਰਮੀ ਬਹੁਤ ਹੋਈ ਪਈ ਰੋਟੀ
ਗਰਮੀ 'ਚ ਜੋ ਮਿਲ ਜੇ ਨਾ ਖਾ ਲਓ ਨੱਖਰੇ ਨੀ ਕਰੀਦੇ।
ਪਰ ਜੇ ਕੀ ਕਹਿੰਦਾ ਸਵਾਦ ਕੁਛ ਹੋਣਾ ਚਾਹੀਦਾ ਜੇ ਤੁਸੀਂ ਟਿੰਡੇ ਬਣਾ ਲਓ। ਟਿੰਡੇ ਫਿਰ ਸਵਾਦ ਨ ਲਗਦੇ ਫਿਰ ਉਹ ਵੀ ਚੀਜ਼ ਹੁੰਦੀ ਐ। ਇਹਨਾਂ ਦੀ
ਹਮ
ਹੁਣ ਇੱਕ ਮਿਲ ਜਾਂ ਕਿਤੇ ਤਿੰਨ ਦਿਨ -ਦਿਨ ਰਹਿੰਦੇ ਜਾਂ ਕੋਈ ਹੋਰ ਸਾਨੂੰ ਉਡੀਕ ਦੀ ਨੀ ਹੈਗੀ। ਹੁਣ ਕੜੀ ਬਣੇਗੀ ਤੁਸੀਂ ਵੀ ਕਿਹਦੋ ਮੈਂ ਨੀ ਖਾਂਦੀ ਇਹ, ਉਹ, ਹੁਣ ਜਾ ਹੁਣ ਟੀਂਡੇ ਬਣੇ ਮੈਂ ਨਹੀਂ ਖਾਂਦਾ ਹੈਗਾ। ਮੈਂ ਵੀ ਦਿਖਾ ਮੈਨੂੰ
ਮੇਰਾ ਮਨ ਸੀਗਾ ਮੈਂ ਖਾ ਲਈ। ਇੱਕ ਟਾਈਮ ਤਾਂ ਖਾ ਲੈਨੀ ਆਂ।
ਇਹ ਤਾਂ ਇਕ ਟਾਇਮ ਮੈਂ ਵੀ ਖਾਧੇ ਤੇ ਹੈਗੇ ਨੀ ਨਾ।
ਟੀਂਡੇ ਖਾਧੇ।
ਫਿਰ ਇੱਕ ਟਾਈਮ ਰਾਤੀ ਕਿੰਨੇ ਖਾਧੇ ਜਾਂਦੇ ਨੇ ਜੀ। ਫਿਰ ਟਾਈਮ ਜਾਂਦੇ ਜਾਂ ਕਾਲੀ ਤੋਰੀ ਪਹਿਲੇ ਖਾਂਦਾ ਨੀ ਸੀ। ਕਾਲੀ ਤੋਰੀ ਵੀ ਮੈਂ ਘੀਆ ਵੀ ਖਾ ਲੈਂਣਾ ਵਾ।
ਅੱਛਾ ਹਰੀ ਸਬਜ਼ੀਆਂ ਖਾਣੀ ਚਾਹੀਦੀਆਂ ਨੇ, ਹਰੀਆਂ ਸਬਜ਼ੀਆਂ ਨਾਲ ਸਰੀਰ ਨੂੰ ਤਾਕਤ ਮਿਲਦੀ ਐ।
ਕਿੱਥੇ ਤਾਕਤ ਮਿਲਦੀ ਹੈ ਜੀ ਐ? ਅਗਰ ਹਰੀਆਂ ਸਬਜ਼ੀਆ ਨਾਲ ਤਾਕਤ ਮਿਲਦੀ ਹੁੰਦੀ। ਹਰੀ ਸਬਜ਼ੀ ਖਾਂਦੇ ਪਏ ਮੋਟੇ ਲੋਕੀ ਨਾ ਹੋ ਜਾਂਦੇ ਜੀ, ਹਾਂਜੀ।
ਅੱਜ ਕੱਲ੍ਹ ਬੱਚੇ ਤਾਂ ਜ਼ਿਆਦਾ ਹਰੀ ਸਬਜ਼ੀਆਂ ਖਾਓਗੇ, ਦੁੱਧ ਪੀਓਗੇ।
ਹਾਂਜੀ- ਹਾਂਜੀ, ਕੋਈ ਜੀ ਹਾਂਜੀ ਠੰਡ ਹੋਗੀ, ਅੰਦਰ ਚੱਲਦਾ ਏ ਸੀ ਬੰਦ ਕਰਦੇਨਾ ਛਈ ਦੇਣੇ।
ਹਾਂਜੀ ਬਾਹਰ ਤੋਂ ਇਕ ਵਾਰੀ ਬਾਹਰ ਨਿਕਲਦਾ ਨਿਕਲ ਜਾਏਗਾ। ਕਹਿੰਦੇ ਹੁਣ ਨਾ ਅਗਲੇ ਮਹੀਨੇ ਤੋਂ ਨਾ ਉਹ ਖੁੱਲਣ ਐਡਮਿਸ਼ਨ ਤੇ ਜਾਣਾ ਆਪਾਂ ਦਿਲ ਲਗਾ ਕੇ ਪੜ੍ਹਨਾ।
ਠੀਕ ਹੈ ਦੀਦੀ ਜੀ, ਠੀਕ ਹੈ ਜੀ। ਸਤਿ ਸ੍ਰੀ ਅਕਾਲ ਦੀਦੀ, ਸਤਿ ਸ੍ਰੀ ਅਕਾਲ -ਸਤਿ ਸ੍ਰੀ ਅਕਾਲ, ਸਤਿ